ਹੈਲੋ।
ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ, ਕਿਦਾਂ ਹੋ ਜੀ?
ਵਧੀਆ ਜੀ, ਤੁਸੀਂ ਸੁਣਾਓ ਠੀਕ- ਠਾਕ।
ਹਾਂਜੀ, ਠੀਕ ਆ ਜੀ। ਸਭ ਵਧੀਆ ਬਾਬਾ ਜੀ ਉੇਰੇ ਆ। ਤੁਸੀਂ ਦੱਸੋ, ਕੀ ਕਰਦੇ ਸੀ?
ਕੁਛ ਨੀ ਜੀ, ਫ੍ਰਰੀ ਬੈਠੇ ਸੀ ਗੱਲਾਂ ਕਰ ਰਹੇ ਸੀ। ਹਾਂਜੀ, ਤੁਸੀਂ ਸੁਣਾਓ?
ਹੋ ਗਈ ਤੁਹਾਡੀ ਸਿਲਾਈ- ਸੁਲਾਈ ਹੋ ਗਈ ਆ, ਕਿ ਨਹੀਂ।
ਹਾਂਜੀ, ਕਰੀ ਜਾਂਦੇ ਹਾਂ ਬਸ। ਅੱਜ ਮੈਂ ਥੋੜਾ ਉੱਠਣ ਨੂੰ, ਲੇਟ ਹੋ ਗਈ ਸੀਗੀ। ਬਿਮਾਰ ਸੀਗੀ। ਥੋੜੀ ਜਿਹੀ ਮੈਂ, ਬਸ ਏਦਾਂ ਹੀ ਸੋਚੀ ਜਾ ਰਹੀ ਸੀ। ਕਿ ਜਿਸ ਦਿਨ, ਜਲਦੀ ਉੱਠ ਜਾਂਦੀ ਹਾਂ ਚਲੋ। ਟਾਈਮ ਨਾਲ ਸਾਰੇ ਕੰਮ ਹੋ ਜਾਂਦੇ ਆ। ਤੈਰ ਵਗੈਰਾ ਹੋ ਜਾਂਦੀ ਆ। ਤੇ, ਸਾਰੇ ਕੰਮਾਂ ਦਾ ਵਧੀਆ ਹਾਂਜੀ। ਟਾਈਮ ਮੈਨੇਜਮੈਂਟ ਹੋ ਜਾਂਦੀ ਆ। ਵਿੱਚ ਆਪਣੇ ਕੰਮ ਵੀ ਕਰਨੇ ਹੁੰਦੇ ਆ। ਜਿੱਦਾਂ ਸਿਲਾਈ ਕਰਨੀ ਹੁੰਦੀ ਆ।
ਹਾਂਜੀ, ਬਿਮਾਰ ਹੋ ਗਏ ਤੇ ਫੇਰ, ਮੁੜ ਵੀ ਨੀ ਕਰਦਾ ਉੱਠਣ ਦਾ, ਦਿਲ ਨੀ ਕਰਦਾ।
ਹਾਂਜੀ, ਉਹੀ ਤੇ ਕਹਿ ਰਹੀ ਹਾਂ। ਕਿ ਅੱਜ ਮੈਂ ਹੋਊਗੀ, ਥੋੜਾ ਜਿਹਾ ਲੇਟ ਉੱਠਣ ਵਾਸਤੇ। ਉਹਦੇ ਕਰਕੇ ਸਾਰੇ ਕੰਮ ਹੀ ਉਲਝੇ ਪਏ ਹੈ। ਹੁਣ ਇੱਕ ਤਾਂ ਏਦਾਂ ਹੁੰਦਾ ਜਦੋਂ, ਆਪਾਂ ਲੇਟ ਉੱਠਦੇ ਹਾਂ ਨਾ ਥੋੜਾ। ਐਵੇਂ ਖੀਰ ਜੀ, ਚਿੜਚਿੜੇ ਜਿਹੇ ਹੋਏ ਰਹਿੰਦੇ ਆਂਗੇ।
ਸਹੀ ਹੈ, ਸਹੀ ਹੈ। ਤੇ ਪੂਰਾ ਟੈਮ, ਪੂਰਾ ਕੰਮ ਵੀ ਲੇਟ ਹੋ ਜਾਂਦਾ ਹੈਾ। ਉਹ ਕੀ ਕਰੀਏ। ਰੋਜ਼- ਰੋਜ਼, ਰੋਜ਼ਹੀ ਕਰੋਂਗੇ ਕਦੀ, ਨਾ ਕਦੀ ਬੰਦਾ ਹੋ ਹੀ ਜਾਂਦਾ ਲੈਣ।
ਤਾਂ ਹੋ ਜਾਂਦੇ ਆ। ਚਲੋ ਏਦਾਂ ਹੁੰਦਾ ਵੀ ਕਈ ਵਾਰ, ਵੀ ਰੈਸਟ ਕਰੀਏ ਚਲੋ ਅੱਜ ਆਰਾਮ ਨਾਲ ਉੱਠਾਂਗੇ ਪਰ ਫੇਰ ਤਾਂ ਹੁੰਦਾ ਕਿ ਨਹੀਂ ਯਾਰ, ਸੁਬਾਹ ਜਲਦੀ ਹੀ ਉੱਠਣਾ ਫੇਰ ਸਾਰੇ ਕੰਮਾਂ ਦਾ। ਟਾਈਮ ਸੈੱਟ ਜਿਹਾ ਹੋ ਜਾਂਦਾ। ਹੁਣ ਅੱਜ ਦੇਖੋ ਮੈਂ ਉੱ ਉੱਠਣ ਵਾਸਤੇ ਲੇਟ ਹੋ ਗਈ। ਨਾਲੇ ਤਾਂ ਸਿਆਰ ਨਹੀਂ ਹੋਈ, ਸੁਬਾ ਤੇ ਨਾਲੇ ਸਾਰੇ ਕੰਮ ਲੇਟ ਹੋ ਗਏ। ਸਟਿਚਿੰਗ ਕਰਨੀ ਹੁੰਦੀ ਆ ਵਿੱਚ। ਸਾਰੇ ਹੁਣ ਉਹਨਾਂ ਦਾ ਕੰਮ, ਜ਼ਰੂਰੀ ਸੀਗਾ ਦੇਣ ਵਾਲਾ, ਉਹ ਰਹਿ ਰਿਹਾ ਗਿਆ। ਸਵੇਰੇ ਅਸੀਂ ਗਿਆਰਾਂ ਕੁ ਵਜੇ ਚੱਲ ਜਾਂਦੇ ਹਾਂ ਜੀ।
ਅੱਛਾ ਜੀ, ਗਯਾਰਹਾ ਵਜੇ।
ਹਾਂਜੀ, ਫੇਰ ਸ਼ਾਮ ਨੂੰ ਚਾਰ, ਪੰਜ ਵਜੇ ਤੱਕ ਵਾਪਸ ਆ ਜਾਂਦੇ ਹਾਂ।
ਹਾਂਜੀ, ਨਾ- ਨਾ, ਸਵੇਰੇ ਮੋਰਨਿੰਗ ਕਿੰਨੇ ਵਜੇ ਉੱਠ ਜਾਂਦੇ ਹੋ?
ਸੁਬਾ ਮੈਂ ਉੱਠ ਜਾਂਦੀ ਹਾਂ, ਪੰਜ ਵਜੇ ਜੀ।
ਅੱਛਾ ਜੀ।
ਹਾਂਜੀ, ਤੇ ਅੱਜ ਤੋਂ ਚਲੋ ਮੈਨੂੰ, ਬਹੁਤ ਜ਼ਿਆਦਾ ਬਿਮਾਰ ਹੋ। ਹੋਣ ਕਰਕੇ ਥੋੜਾ ਜਿਹਾ, ਲੇਟ ਹੋ ਗਈ ਸੀ। ਤੇ ਸਾਰੀ ਪਹਿਲਾਂ ਤਾਂ, ਘਰ ਦੇ ਕੰਮ ਤੁਹਾਨੂੰ ਪਤਾ ਇੰਨੀ ਜਲਦੀ ਕਿੱਥੇ ਹੁੰਦੇ ਆ। ਵਿੱਚ ਬੱਚਿਆਂ ਨੂੰ ਵੀ ਦੇਖਣਾ ਹੁੰਦਾ ਹਾਂਜੀ। ਜੀ ਫੇਰ ਉਹਨਾਂ ਨੂੰ ਵੀ, ਰਿਹਾੜੀ ਕਰਕੇ ਸਕੂਲ ਭੇਜਣਾ ਹੁੰਦਾ। ਤੇ ਸਾਰੇ ਕੰਮ ਹੀ, ਉਲਝ ਜਾਂਦੇ ਆ ਫੇਰ। ਤਾਂ ਕਰਕੇ ਏਦਾਂ ਚ ਥੋੜਾ ਜਿਹਾ, ਬਸ ਮਨ ਠੀਕ ਜਾਹਾ ਨਹੀਂ, ਸੀ ਲੱਗ ਰਿਹਾ। ਕੁਛ ਬਿਮਾਰ ਕਰਕੇ, ਹੋ ਗਿਆ
ਹਾਂਜੀ ਹੂ
ਹਾਂਜੀ ਤੇ ਚਲੋ ਉਹਦੇ ਕਰਕੇ ਬਸ ਏਦਾਂ ਹੀ ਚਿੜ ਚਿੜਾ ਜਿਹਾ ਹੋਇਆ ਪਿਆ ਸੀ, ਅੱਜ ਥੋੜਾ ਜਿਹਾ ਵੀ ਕੀ ਸਾਰੇ ਕੰਮ ਉਲਝ ਗਏ ਅੱਜ।
ਕੋਈ ਨੀ, ਹੁਣ ਜਦੋਂ ਬਿਮਾਰ ਹੋ ਤੇ ਫਿਰ ਕੀ ਕਰ ਸਕਦੇ ਆ।
ਹਾਂਜੀ ਹਾਂ, ਹੋਰ ਤੁਸੀਂ ਸੁਣਾਓ ਜੀ, ਕੀ ਕਰਦੇ ਸੀ।
ਮੈਂ ਬੈਠੀ ਸੀਗੀ ਹੁਣ, ਪਾਠ ਦੀ ਵਾਰੀ ਆ, ਤਿੰਨ ਵਜੇ। ਮੈਂ ਕਿਹਾ, ਚਲੋ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਾਂ।
ਹਾਂਜੀ
ਤੇ ਫੇਰ, ਮੈਂ ਕਿਹਾ ਮੈਂ ਫੇਰ ਪਾਠ ਕਰੂੰ, ਬਾਅਦ ਚੋਂ। ਮੈਂ ਵੀ ਨੀ ਬੈਠੀ, ਬਹੁਤ ਟਾਈਮ ਹੋ ਗਿਆ, ਸਿਲਾਈ ਤੇ ਨੀ ਬੈਠੀ, ਹੁਣ ਮੈਂ
ਘਰ ਹੀ ਕਰਦੇ ਹੁੰਦੇ, ਇਹ ਪਾਠ
ਹਾਂ ਹਾਂਜੀ ਹਾਂਜੀ ਘਰੇ ਹੀ ਕਰਦੀ
ਅੱਛਾ, ਕਿੰਨਾ ਟਾਈਮ ਕਰਦੇ ਹੋ ਫਿਰ ਐ
ਇੱਕ ਘੰਟੇ ਦੀ ਵਾਰੀ ਆਉਦੀ।
ਅੱਛਾ ਜੀ
ਹਾਂਜੀ ਇਹਨਾ ਨੇ ਆਪਣੇ ਸਿਰ ਸਹਿਜ ਪਾਠ ਹੈ ਨਾ, ਉਹਦੀ ਵਾਰੀ ਹੁੰਦੀ ਆ, ਸਭ ਦੀ ਵਾਰੀ ਵਾਰੀ। ਜਿੰਨਾਨੇ ਨੇ ਵੀ ਕਰਨਾ, ਗਰੁੱਪ ਚ ਨਾ, ਦਾ ਵਾਰੀ ਉਹ ਲੱਗਦੀ ਇਧਰ। ਤੇ ਫਿਰ ਗੱਲ ਸੁਣੋ ਲਾਈ ਏ ਵਾਰੀ, ਮੈਂ ਕਿਹਾਚਲ ਦਸ ਮਿੰਟ, ਟਾਈਮ ਆ ਤੁਹਾਨੂੰ ਕਾਲ ਹੀ ਕਰ ਲਾ, ਹਾਲ ਚਾਲ ਪੂ
ਅੱਛਾ ਜੀ, ਹਾਂਜੀ ਚਲੋ ਹੋ ਜਾਂਦਾ ਹਾਂਜੀ ਚਲੋ ਏਦਾਂ ਹੁੰਦਾ ਕਈ ਵਾਰ ਆਪਣਾ ਵੀ ਮਨ, ਜਿਵੇਂ ਹੁਣ ਮਦਾਂ ਮੇਰਾ ਮਨ ਠੀਕ ਨਹੀਂ ਸੀ ਲੱਗ ਰਿਹਾ। ਹੁਣ ਚਲੋ ਤੁਸੀਂ ਤੁਹਾਡੇ ਨਾਲ ਗੱਲ ਹੋ ਕੇ, ਥੋੜ੍ਹਾ ਟਾਈਮ ਵਧੀਆ ਹੈਨਾ। ਫਰੈਸ਼ਮੈਂਟ ਜੀ ਮਿਲ ਜਾਂਦੀ ਐ, ਮਾਇੰਡ ਨੂੰ।
ਹਾਂਜੀ, ਹੋਰ ਘਰ ਬਾਕੀ ਸਾਰੇ ਠੀਕ ਨਾ, ਮੰਮੇ ਵਾਲੇ।
ਹਾਂਜੀ, ਬਸ ਠੀਕ ਚੱਲ ਜਾਂਦਾ ਸਾਰਾ ਕੁਛ, ਵਧੀਆ ਬਸ ਬੱਚਿਆਂ ਦੇ ਸਕੂਲ ਤੋਂ ਆਉਂ ਦਾ ਟਾਈਮ ਹੋ ਰੱਖਿਆ, ਹੁਣ ਉਹਨਾਂ ਨੂੰ ਦੇਖਣਾ। ਲੰਚ ਤਿਆਰ ਕਰਕੇ ਰੱਖਿਆ ਸੀ ਉਹਨਾਂ ਲਈ, ਵੀ ਚਲੋ ਆਉਣਗੇ। ਫਿਰ ਥੱਕ ਕੇ ਆਉਂਦੇ ਆ, ਫਿਰ ਘੰਟਾ ਰੈਸਟ ਕਰ ਲੈਂਨੀ ਆ ਮੈਂ। ਅੱਜ ਅਸੀਂ ਬਣਾਏ ਸੀ, ਚੌਲ
ਤੇ ਨਾਲ ਰਾਜਮਾਂ, ਅੱਛਾ ਕੜੀ, ਤੇ ਤੇ ਕੜੀ ਤੁਸੀ ਕਿੱਦਾਂ ਬਣਾ ਲੈਂਨੇ ਔ, ਪਕੌੜੇ ਵਾਲੀ ਜਾਂ ਸਿੰਪਲ
ਨਹੀਂ ਜੀ, ਪਕੌੜੇ ਵਾਲੀ ਹੀ ਬਣਾਉਂਨੇ ਹੁੰਨੇ ਹਾਂ
ਤੇ, ਨਹੀਂ ਸਭ ਦਾ ਅੱਡ ਅੱਡ ਹੁੰਦਾ ਨਾ ਕਈ ਖਾਂਦੇ ਨੀਗੇ ਪਕੌੜੇ ਹ ਨਾ, ਕਈ ਕਹਿੰਦੇ ਸਾਨੂੰ ਬਸ ਏਦਾਂ ਹੀ ਚਾਹੀਦੀ ਆ ਕਈ ਪਕੌੜੇ ਖਾਂਦੇ, ਕਈ ਨਹੀਂ ਖਾਂਦੇ, ਸਾਰਿਆਂ ਦੀ ਅੱਡ ਅੱਡ ਬਣਦੀ ਹੈ ਕੜੀ।
ਨਹੀਂ ਜੀ, ਅਸੀਂ ਤਾਂ ਸਾਡੇ ਫਿਰ ਬੱਚੇ ਕੜੀ ਏ ਪਕੌੜੇ ਵਾਲੇ ਹੀ ਪਸੰਦ ਕਰਦੇ ਆ, ਦੂਸਰੀ ਖਾਂਦੇ ਨੀ ਹੈਗੇ। ਸਿੰਪਲ ਕਈ ਵਾਰ ਤਾਂ ਇੱਦਾਂ, ਜਦੋਂ ਮੈਂ ਆਪਣਾ ਮਨ ਜਿਹਾ ਕਰਦਾ, ਫਿਰ ਸਿੰਪਲੀ ਆਲੂ ਪਾ ਕੇ ਤੜਕਾ ਲਾ ਕੇ ਬਣਾ ਲੈਂਨੇ ਹੁੰਨੇ ਆਂ, ਨਹੀਂ ਫੇਰ ਬੱਚਿਆਂ ਲਈ ਤਾਂ ਏਦਾਂ ਹੀ ਤਿਆਰ ਕਰਦੇ ਹਾਂ, ਪਕੌੜੇ ਜਿ ਬਣਾ ਕੇ ਉਹਦੇ ਆਲੂਆਂ ਦੀ। ਵਿੱਚ ਪਾ ਦਿੰਨੇ ਆਂ, ਆਲੂ ਪਿਆਜ ਦੇ। ਕੜੀ ਬਸ ਪਹਿਲਾਂ ਤਾਂ ਅਸੀਂ ਕਰਦੇ ਹਾਂ ਵੀ ਤੜਕਾ ਲਾ ਕੇ। ਬੇਸਣ ਤੇ ਦਾਂਹੀ ਇਕੱਠਾ ਘੋਲ ਕੇ ਮਤਲਬ ਪਹਿਲਾਂ ਤੜਕਾ ਲਗਾਉਂਦੇ ਹਾਂ ਤੜਕਾ ਦੇ ਵਿੱਚ ਪਾ ਦਿੰਦੇ ਹਾਂ ਜਿਵੇਂ ਕਈ ਹੁੰਦੇ ਆ ਨਾ ਅੱਗ ਤੋਂ ਉਬਾਲਦੇ ਆ ਨਾ। ਫਿਰ ਵਿੱਚ ਤੜਕਾ ਪਾਉਂਦੇ ਆ ਅਸੀਂ। ਪਹਿਲਾਂ ਤੜਕਾ ਲਗਾਉਂਦੇ ਹਾਂ ਫੇਰ ਉਹ ਬੇਸਣ ਤੇ ਜਿਹੜਾ ਦਹੀਂ ਦਾ ਘੋਲ ਹੁੰਦਾ ਗਾ ਉਹ ਵਿੱਚ ਪਾ ਦਿਨੇ ਆ ਹਾਂ। ਬਸ ਜਿਹੜੇ ਮਸਾਲੇ ਵਗੈਰਾ ਹੁੰਦੇ ਆ ਉਹ ਅਸੀਂ ਤੜਕੇ ਦੇ ਵਿੱਚ ਹੀ ਪਾਦੇ ਹਾਂ ਮਤਲਬ ਕਿ। ਵਿੱਚ ਉਹਦੇ ਘੋਲ ਦੇ ਵਿੱਚ ਨੀ ਪਾਉਂਦੇ ਹੈਗੇ ਉਸ ਤੋਂ ਬਾਅਦ।
ਵਿੱਚ ਨਹੀਂ ਰਹਿੰਦੇ ਉਹ ਬਣ ਜਾਂਦੇ ਪੱਕ ਜਾਂਦੇ।
ਹਾਂਜੀ ਤੇ ਉਸ ਤੋਂ ਬਾਅਦ।
ਤੜਕੇ ਚ।
ਹਾਂਜੀ, ਪਕੌੜੇ ਬਣਾ ਕੇ ਬਸ ਵਿੱਚ ਪਾ ਦਿੰਦੇ ਹੈਗੇ।
ਅੱਛਾ ਜੀ।
ਹਾਂਜੀ, ਤੁਸੀਂ ਵੀ ਇਦਾਂ ਹੀ ਬਣਾਉਂਦੇ ਹੋ?
ਹਾਂ ਮੈਂ ਵੀ ਏਦਾਂ ਈ ਅਸੀਂ ਵੀ ਇਹੀ ਕਰਦੀਆ ਦਹੀਂ ਤੇ ਨਾਲ ਬੇਸਣ ਹੁੰਦਾ ਨਾ। ਵਿੱਚ ਲੂਣ ਇਹ ਪਾ ਕੇ ਅਤੇ ਬਾਕੀ। ਤੁਸੀਂ ਕੜੀ ਪੱਤਾ ਨਹੀਂ ਪਾਉਂਦੇ ਤੜਕੇ ਚ।
ਨਹੀਂ ਜੀ ਕੜੀ ਪੱਤਾ ਨਹੀਂ ਪਾਉਦੇ ਅਸੀਂ ਬੱਚੇ ਨਹੀਂ ਫਿਰ ਪਸੰਦ ਕਰਦੇ ਹੈਗੇ।
ਹਾਂ ਉਹਨਾਂ ਦੇ ਹਿਸਾਬ ਨਾਲ ਸਹੀ ਹੈ।
ਹਾਂਜੀ ਫੇਰ ਅਸੀਂ ਫਿਰ ਬੱਚਿਆਂ ਦੇ ਹਿਸਾਬ ਨਾਲ ਤਰੀਕੇ ਨਾਲ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੱਚੇ ਬਹੁਤ ਬਹੁਤ ਨਖਰੇ ਕਰਦੇ ਅਸੀ ਆਹ ਨੀ ਖਾਣਾ ਸੀ ਉਹ ਨੀ ਖਾਣਾ। ਪਿਆਜ ਵੀ ਕਹਿਣਗੇ ਸਾਨੂੰ ਦਿਸੇ ਨਾ ਬਸ ਏਦਾਂ ਪਾਓ ਵੀ ਸਾਨੂੰ ਨਜ਼ਰ ਨਾ ਆਵੇ ਖਾਂਦੇ ਟਾਈਮ ਸਾਡੇ ਮੂੰਹ ਚ ਨਾ ਆਵੇ। ਫਿਰ ਕਈ ਵਾਰ ਇੰਨਾ ਜ਼ਿਆਦਾ ਬਰੀਕ ਕਰਕੇ ਪਾਉਂਦੇ ਆ ਗੇ ਵੀ ਨਹੀਂ ਫੇਰ ਇਹਨਾਂ ਨੇ ਛੱਡ ਦੇਣਾ ਇੱਥੇ।
ਬੜਾ ਔਖਾ ਵਾ ਕੋਈ ਪਿਆਜ ਬੱਚੇ ਤਾਂ ਐ ਕਰਦੇ ਆ ਵੀ ਪਿਆਜ ਬਸ। ਹੈ ਕੀ ਆ ਚੀਜ਼।
ਹਾਂਜੀ ਚਲੋ ਮੈਂ ਵੀ ਓਦਾਂ ਹੀ ਪਿਆਜ ਘੱਟ ਹਾਂਜੀ ਮੈਂ ਵੀ ਪਿਆਜ ਘੱਟ। ਹੀ ਖਾ ਕੇ ਰਾਜੀ ਹਾਂ ਮੈਨੂੰ ਵਧੀਆ ਨੀ ਲੱਗਦੇ ਹੈਗੇ ਮਤਲਬ ਜੇ ਮੈਂ। ਖਾ ਲੈਂਦੀ ਹਾਂ ਤਾਂ ਮੈਨੂੰ ਏਦਾਂ ਜੇ ਹੋਈ ਉਹ ਵੀ ਮੇਰੇ ਬਸ ਉੱਪਰ ਹੀ ਜੇ ਪਿਆ ਵੀ ਮੈਨੂੰ ਬ ਸਾਰਾ ਕੁਛ ਵੀ ਮੈਨੂੰ ਬਾਹਰ ਨਿਕਲੂ ਪਿਆਜ ਮੈਂ ਵੀ ਬਹੁਤ ਘੱਟ ਖਾ ਕੇ ਖੁਸ਼ ਆ ਓਦਾਂ ਹੀ ਬੱਚੇ। ਬਸ ਮੇਰੇ ਹਸਬੈਂਡ ਤਾਂ ਹਾਲੇ ਹਾਂਜੀ ਉਹ ਤਾਂ ਪੂਰਾ। ਫੁੱਲੋ ਤਾਂ ਨਾਲ ਸੈਲਡ ਚ ਵੀ ਕਹਿਣਗੇ ਪਿਆਜ ਹੋਵੇ। ਅਸੀਂ ਨਹੀਂ ਖਾਂਦੇ ਉਹ ਕੱਲੇ ਖਾ ਕੇ ਖ਼ੁਸ਼ ਨਹੀਂ ਗ।
ਸਹੀ ਹੈ ਜੀ।
ਹਾਂਜੀ।
ਨਹੀਂ ਉਹ ਭਾਜੀ ਨੂੰ ਪਸੰਦ ਨਹੀਂ ਹੁਣ ਮੰਮੀ ਨੂੰ ਵੀ ਪਸੰਦ ਨੀ ਪਿਆਜ ਪਿਊਜ਼। ਮੈਂ ਖਾ ਲੈਂਦੀ ਆਾ ਮੈਨੂੰ ਵਧੀਆ ਲੱਗਦੇ ਆ ਬਰਾਉਣ ਬਰਾਉਨ ਕੀਤੇ ਹੋਣ ਨਾ। ਫੇਰ ਵਧੀਆ ਲੱਗਦੇ ਨੇ ਤੇ ਕੱਚੇ ਜਿਹੇ ਤੇ। ਫਿਰ ਨ ਫੇਰ ਨੀ ਵਧੀਆ ਲੱਗਦਾ ਨਾਲੇ ਫੇਰ ਬਰੀਕ ਕੱਟੀ ਦੇ ਪਤਾ ਨੀ ਲੱਗਦਾ।
ਹਾਂਜੀ ਮੈਨੂੰ ਤਾਂ ਚਾਹੇ ਕੱਚੇ ਹੋਣ ਪ। ਕਿ ਹੁਣ ਬਸ ਓਦਾਂ ਹੀ ਐਂ ਜੇ ਹੋਈ ਜਾਊਗੀ ਇਹਨਾਂ ਚ ਮੈਨੂੰ। ਇਦਾਂ ਵੀ ਬਸ ਆਉਂਦੀ ਨੀ ਹੁੰਦੀ ਇੱਕ ਸਮੈਲ ਜਿਹੀ ਬਸ ਏਦਾਂ ਹੋਈ ਉਹ ਵੀ ਬਸ ਦਿਸੇ ਨਾ ਬਸ ਮੈਂ ਓਦਾਂ ਖਾ ਲੂੰਗੀ ਵੀ ਜੇ ਹੋਵੇ ਵਿੱਚ ਮੈਨੂੰ ਪਤਾ ਨਹੀਂ ਹੋਣਾ ਚਾਹੀਦਾ ਵੀ ਇਹ
ਨਹੀਂ ਸਮੈਲ ਆਉਂਦੀ ਆ ਜੇ ਆਪਾਂ ਰੋਟੀ ਨਾਲ ਕੱਚਾ ਪਿਆਜ ਖਾਈਏ ਨਾ ਫਿਰ ਬਹੁਤ। ਸਮੈਲ ਲਾਂਉਂਦੀ ਆ ਲਗਦਾ ਬਰਸ਼ ਕਰੀਏ ਹੁਣ।
ਹਾਂ ਮੂੰਹ ਚ ਆਉਂਦੀ ਰਹਿੰਦੀ ਜਦੋਂ ਫੇਰ ਆਪਾਂ ਬੋਲਦੇ ਹਾਂ ਨਾ ਮੂੰਹ ਚ ਓਦਾਂ।
ਆਪਾਂ ਨੂੰ ਵੀ ਆ ਜਾਂਦੀ ਫੇਰ ਐਂ ਗੰਦਾ ਜਿਹਾ ਲਗਦਾ ਫੇਰ ਐ ਲਗਦਾ ਬਰਸ਼ ਕਰੋ। ਉਹੋ ਫੇਰ ਹਾਂਜੀ ਫਿਰ ਬਰਸ਼ ਕਰਨਾ ਪੈਂਦਾ ਫੇਰ ਦੋ ਅੱਛਾ ਨਹੀਂ ਖਾਂਦੇ।
ਹਾਂਜੀ ਮੈਂ ਵੀ ਬਿਲਕੁਲ ਵੀ ਨੀ ਹਾਂਜੀ ਬਹੁਤ ਘੱਟ ਖਾਕੇ ਹਾਂਜੀ ਹੋਰ ਸੁਣਾਓ ਤੁਸੀਂ ਕੀ ਕਰ ਲਿਆ ਲੰਚ ਚ ਅੱਜ ਕੀ ਬਣਾ ਲਿਆ
ਮੈਂ ਨਾ ਅੱਜ ਮਿਸੇ ਪਰੌਂਠੇ ਬਣਾਏ ਮਿਸੀ ਰੋਟੀਆਂ। ਉਹ ਤੇ ਬਟਰ ਲਾ ਕੇ ਤੇ ਦਹੀਂ ਨਾਲ ਚਾਹ ਨਾਲ ਚਾਰ ਬਣੇ ਵੀ ਵਧੀਆ ਸੀਗੇ ਅੱਜ
ਹਾਂਜੀ ਵਧੀਆ ਬਣਦੇ ਆ ਜੀ ਐ ਤਾਂ
ਹਾਂਜੀ ਮੈਂ ਕੀ ਕਰਦੀ ਹਾਂ ਉਹਦੇ ਚ ਆਟੇ ਚ ਨਾ ਪਹਿਲਾਂ ਪਿਆਜ ਵਰੀਕ ਬੁਰੀ ਕੱਟ ਕੇ ਹਰੀ ਮਿਰਚ ਇਹ ਪਿਆਜ ਧੋ ਕੇ ਹਰੀ ਮਿਰਚ ਚ ਬਰੀਕ ਬਰੀ ਕੱਟ ਕੇ ਤੇ ਉਹ ਵੀ ਧੋ ਕੇ ਧਨੀਆਂ ਧੁਣੀਆਂ ਧੋ ਕੇ ਤੇ
ਹਾਂਜੀ
ਬਾਕੀ ਉਹਦੇ 'ਚ ਲੂਣ ਹਲਦੀ ਮੜੀ ਜੀ ਅਤੇ ਮਸਾਲਾ ਜੀਰਾ ਅਜਵਾਇਣ ਤੇ ਜੀਰਾ ਨਾਲ ਜੀਰੇ ਦਾ ਪਾਊਡਰ ਹੁੰਦਾ ਅਤੇ ਅ ਅਜਮਾਇਨ ਸਾਰਾ ਮਿਕਸ ਕਰਕੇ ਨਾ ਉਹਨੂੰ ਬ ਆਟੇ ਚ ਹੀ ਗਗਾਉਣ ਦਿੰਦੀ ਆ
ਹਾਂਜੀ ਅਸੀਂ ਵੀ ਇਏਦਾਂ ਹੀ ਬਣਾਉਂਦੇ ਹਾਂ
ਹਾਂਜੀ ਆਪਣੇ ਏਦਾਂ ਹੀ ਬਣਾਉਂਦੇ ਨੇ ਪੰਜਾਬੀ ਤੇ ਬਾਕੀ ਉਹ ਪਏ ਰਹਿੰਦਾ ਵਾ ਨਾ ਫਿਰ ਦਸ ਮੈਂਟ ਦਸ ਪੰਦਰਾਂ ਮਿੰਟ ਰੱਖਦੀ ਆਟਾ ਗੁਣ ਕੇ ਫੇਰ ਰੋਟੀ ਵੀ ਪਰੌਂਠਾ ਲ ਕੇ ਨਾਲ ਬਟਰ ਹੁੰਦਾ ਵਾ ਅਮੂਲ ਦਾ ਉਹ ਪਰੌਂਠਿਆਂ ਤੇ ਲਾ ਕੇ ਨਾਲ ਦਹੀਂ ਸੀਗਾ ਅਚਾਰ ਸੀ ਮੰਮੀ ਚਾਰ ਨਹੀਂ ਖਾਂਦੇ ਫਿਰ ਅੱਜ ਮੰਮੀ ਕਹਿੰਦੇ ਨਹੀਂ ਦੋ ਦੋ ਚੀਜ਼ਾਂ ਨਾਲ ਇਕੱਠਾ ਹੋ ਜਾਂਦਾ ਨਾ ਫਿਰ ਦਹੀਂ ਅਸੀਂ ਦੋਨਾਂ ਨੇ ਦਹੀਂ ਨਾਲ ਨਾਲ ਚਾਹ ਪੀ ਲਈ ਐਣ ਵਧੀਆ ਲੱਗਦੇ ਨੇ ਖਾਣ ਸਵਾਦ
ਹਾਂਜੀ ਉਹੀ ਤਾਂ ਹੈ ਸਾਰਾ ਦਿਨ ਸਬਜ਼ੀਆਂ ਖਾ ਦਾਲਾਂ ਖਾ ਬੋਰ ਹੋ ਜਾ ਜਿੰਨੇ ਫਿਰ ਏਦਾਂ ਅਲੱਗ ਜਿ ਹੋ ਜਾਂਦਾ ਚਲੋ ਕੁੱਛ
ਹਾਂ ਅੱਜ ਮੇਰਾ ਕੀ ਪਤਾ ਦਿਮਾਗ ਚ ਹੀ ਆ ਗਿਆ ਸਵੇਰੇ ਸ ਕਿਹਾ ਚੱਲ ਉਹੀ ਗੁੰਨਾ ਪਹਿਲਾਂ ਤਾਂ ਆਟਾ ਮੇਸਾ??
ਹਾਂਜੀ ਕਦੇ ਕਦਾ ਇਹ ਤਾਂ ਚਲੋ ਐਂ ਹੋ ਜਾਂਦਾ ਵੀ ਅਲੱਗ ਜਿ ਚੀਜ਼ ਖਾਓ ਵਧੀਆ ਲੱਗਦੀ ਹੈ ਜੇ ਆਪਾਂ ਉਹ ਡੇਲੀ ਡੇਲੀ ਵੀ ਕਰਨ ਲੱਗ ਉਹ ਵੀ ਵਧੀਆ ਨਹੀਂ ਲੱਗਦਾ
ਹਮ ਤੇ ਨਾਲ ਹੀ ਉਹੀ ਉਹੀ ਸਬਜ਼ੀ ਜਿ ਖਾਈ ਜੋ ਜੋਈ ਦਾਲ ਤੇ ਰੋਟੀਆਂ ਬਸ ਉਹੀ ਤੇ ਥੋੜਾ ਜਿਹਾ ਆਲੂ ਦੇ ਪਰੌਂਠੀ ਕਰਦੇ ਹਨਾ ਆਲੂ ਦੇ ਮਿਕਸ ਦੇ ਬਣਾ ਕੇ
ਹ ਚਲੋ ਠੀਕ ਆ ਭੈਣ ਜੀ ਬੱਚੇ ਆ ਗਏ ਸੀ ਸਕੂਲ ਤੋਂ
ਅੱਛਾ ਜੀ ਠੀਕ ਹੈ ਜੀ ਠੀਕ ਹੈ ਓਕੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ
ਰੋਟੀ ਖਾ ਲਾ ਹੋਗੀ ਮੈਨੂੰ